ਹੈਲੋ, ਸਤਿ ਸ਼੍ਰੀ ਅਕਾਲ ਮੈਮ, ਹੋਰ ਕਿਵੇਂ ਹੋ ਤੁਸੀਂ ਮੈਮ?
ਬੋਤ ਵਧੀਆ, ਤੁਸੀਂ ਦੱਸੋ। ਹਾਂ।
ਹੋਰ ਕੀ ਕਰ ਰਹੇ ਸੀ? ਤੁਸੀ।
ਮੈਂ ਕੁਛ ਨੀ ਜੀ, ਬਸ ਕੱਪੜੇ ਸਟਿੱਚ ਕਰ ਰਹੀ ਸੀ।
ਅੱਛਾ ਜੀ ਅੱਛਾ, ਚਲੋ ਵਧੀਆ।
ਏ ਦੇਣੇ ਸੀ, ਕਸਟਮਰ ਦੇ ਪਰਸੋਂ ਨੂੰ ਦੇਣੇ ਆ।
ਅੱਛਾ ਜੀ ਅੱਛਾ।
ਹਾਂਜੀ, ਥੋੜਾ ਟਾਈਮ ਦੁਪੈਹਰੇ ਲਾ ਲਾਂਗੀ, ਥੋੜਾ ਸ਼ਾਮ ਨੂੰ ਲਾ ਲਾਂਗੀ।
ਹਾਂਜੀ ਹਾਂ, ਐਵੇਂ ਬਣਦਾ ਰੈਹਦਾ ਹੈਗਾ ਏ।
ਹਾਂਜੀ।
ਤਾਂ ਗੱਲ ਸਹੀ ਹੈ, ਹੋਰ ਥੋਡੇ ਸਾਰੇ ਪਰਿਵਾਰ। ਤੇ ਮੈਂਬਰ ਵਧੀਆ ਨੇ ਜੀ।
ਸਾਰੇ ਬਹੁਤ ਵਧੀਆ ਜੀ। ਆਪਣੀ ਦੱਸੋ?
ਆਪਣੇ ਵੀ ਸਾਰੇ ਵਧੀਆ ਜੀ।
ਕੀ ਕਰ ਰਹੇ ਸੀ ਤੁਸੀਂ?
ਅਸੀਂ ਕੁਛ ਨੀ ਜੀ ਬਸ ਬੇਟਾਂ ਸੁ ਪੈ ਰਹੀ ਸੀ। ਹਾਂਜੀ ਹਾਂ
ਹੈਲੋ।
ਹਾਂਜੀ ਮੈਮ ਹਾਂਜੀ।
ਹਾਂਜੀ, ਹੋ ਗਏ ਫਰੀ।
ਹਾਂਜੀ ਹਾਂ ਫਰੀ ਸੀਗੇ।
ਅੱਛਾ ਹੋਰ ਸੁਣਾਓ।
ਜੀ। ਹੋਰ ਵਧੀਆ ਜੀ ਸਭ।
ਕੀ ਕਰਦੇ ਹੁੰਨੇ ੳ।
ਹਾਂਜੀ- ਹਾਂਜੀ- ਹਾਂਜੀ, ਬਾਜ਼ ਨਹੀਂ ਆ ਰਹੀ ਸੀ ਜੀ।
ਹਾਂਜੀ, ਕੀ ਕਰਦੇ ਹੁੰਨੇ ਮੈਂ ਕਿਹਾ।
ਅਸੀਂ ਕੁਛ ਨਹੀਂ ਜੀ, ਬਸ ਵਿਹਲੇ ਹੁੰਨੇ ਆਂ ਜੀ ਘਰੇ।
ਅੱਛਾ, ਕੋਈ ਕੰਮ ਕੁਮ ਨੀ ਕਰਦੇ ਘਰ।
ਨਹੀਂ ਮੈਮ ਇੰਨਾ ਟਾਈਮ ਈ ਨੀ ਹੁੰਦਾ ਜੀ, ਬਸ ਘਾਰ ਦੇ ਕੰਮ ਹੋ ਜਾਂਦੇ ਨੇ ਬ ਬੱਚੇ ਦੀ ਸਾਂਭ ਸੰਭਾਲ ਹੋ ਜਾਂਦੀ ਹੈਗੀ।
ਹੂੰ ਬੱਚਾ ਛੋਟਾ ਨਾ ਇੱਕ ਤਾਂ
ਹਾਂਜੀ ਹਾਂ ਬਹੁਤ ਛੋਟਾ ਹੈਗਾ ਜੀ।
ਹਾਂਜੀ ਹਾਂਜੀ ਸਟਿਚਿੰਗ ਵਗੈਰਾ ਨਹੀਂ ਕਰਦੇ ਤੁਸੀਂ।
ਨਹੀਂ ਮੈਮ ਟਾਈਮ ਈ ਨੀ ਹੁੰਦਾ ਜੀ ਏਨਾ ਸਟਿਚਿੰਗ ਕਰਨ ਦਾਈ।
ਠੀਕ
ਬੱਚੇ ਨਾਲ ਬੋਤ ਔ
ਹਾਂਜੀ ਕੁੱਛ ਗਰਮੀ ਏ, ਗਰਮੀ ਚ ਬਣਦਾ ਨੀ।
ਹਾਂਜੀ ਹਾਂ ਏ ਵੀ ਗੱਲ ਤੁਹਾਡੀ ਹੈਗੀ ਏ ਵੀ ਗਰਮੀ ਚ ਘਰ ਦੇ ਕੰਮ ਹੀ ਮਸਾਂ ਮੰਨਦੇ ਨੇ।
ਮ ਸਮਮਤ
ਹਾਂਜੀ।
ਹੋਰ ਦੱਸੋ।
ਹੋਰ ਤੁਸੀਂ ਦੱਸੋ ਮੈਮ ਤੁਹਾਡੇ ਨਹੀਂ ਮੈਮ ਕਿਤੇ ਨੀ ਗਈ, ਬਸ ਘਾਰ ਦੀ ਕੰਮ ਕਾਰ ਨੀ ਮੁੱਕ ਰਰੇ ਹੈਗੇ। ਹਸਬੈਂਡ ਜੀਰੀ ਲਾਰੇ ਨੇਗੇ।
ਅੱਛਾ
ਤਾਂ ਕਰਕੇ। ਬਸ ਫੇਰ ਉਹਨਾਂ ਨੂੰ ਖੇਤੀ ਦਾ ਕੰਮ ਏ ਜਿਹੜਾ, ੳ ਬਹੁਤ ਜ਼ਿਆਦਾ ਰਹਿੰਦਾ ਹੈਗਾ।
ਹਾਂਜੀ ਫੇਰ ਤਾਂ ਟਾਈਮ ਈ ਨੀ ਨਿਕਲਦਾ ਹੈਗਾ।
ਹਾਂਜੀ ਹਾਂ ਜਮਾਂ ਵੀ ਟਾਈਮ ਨੀ ਹੁੰਦਾ ਹੈਗਾ।
ਹਾਂਜੀ।
ਬਸ ਥੋੜਾ ਬਹੁਤਾ ਟਾਈਮ ਹੁੰਦਾ ਵਿਚਾਰਿਆਂ ਕੋਲ ਤਾਂ ੳ ਫੇਰ ਆਪਦੀ ਰੈਸਟ ਕਰਨ ਲੱਗ ਜਾਂਦੇ ਨੇਗੇੇ।
ਹਾਂਜੀ ਹਾਂ ਐ ਤਾਂ ਹੈਗੈ।
ਹਾਂਜੀ
ਹੋਰ ਦੱਸੋ?
ਹੋਰ, ਸਾਰੇ ਵਧੀਆ ਮੈਮ। ਤੁਸੀਂ ਤੁਹਾਡੇ ਗੁਵਾਢੀ, ਹਾਂਜੀ ਹਾਂ, ਬਹੁਤ ਵਧੀਆ ਜੀ। ਅੱਛਾ ਜੀ, ਤੁਹਾਡੀ ਫੇਰ ਤੁਹਾਡੇ ਗੁਆਂਢੀਆਂ ਨਾਲ ਵਧੀਆ ਬੋਲਚਾਲ ਹੈ ਜੀ?
ਬੋ ਵਧੀਆ ਜੀ, ਮਤਲਬ ਘਰ ਵਾਂਗੂ ਵਰਤਦੇ ਅਸੀ ਇੱਕ ਦੂਜੇ ਨਾ
ਅੱਛਾ ਜੀ ਅੱਛਾ, ਤੁਹਾਡੇ ਕਿੰਨੇ ਕੁ ਗਵਾਂਢੀ ਨੇਗੇ, ਆਲੇ ਦੁਆਲੇ ਜੀ।
ਮਤਲਬ, ਸਾਡੇ ਆਸ ਪਾਸ ਤਾਂ, ਚਾਰ ਨੇ ਘਰ।
ਅੱਛਾ ਜੀ।
ਹਾਂਜੀ, ਆਣੀ-ਜਾਣੀ ਮਤਲਬ ਵਧੀਆ। ਪਰਿਵਾਰ ਵਾਂਗੂ ਵਰਤਦੇ ਹਨ।
ਅੱਛਾ ਜੀ ਅੱਛਾ, ਫੇਰ ਤਾਂ ਤੁਸੀਂ ਮਤਲਬ ਕੇ ਇੱਕ ਪਿੰਡ ਦੇ ਵਿਚਕਾਰ ਜੀ, ਰੈਹਣੇ ਹੋਗੇ, ਅੱਛਾ ਜੀ ਅੱਛਾ।
ਹਾਂਜੀ-ਹਾਂਜੀ। ਓਹ ਪਿੰਡ ਛੋਟਾ ਨੀ ਹੈਗਾ, ਪਿੰਡ ਤਾਂ ਵੱਡਾ ਹੈਗਾ ਕਾਫ਼ੀ। ਹਾਂਜੀ ਹਾਂਜੀ। ਤੇ ਫੇਰ ਸਾਡਾ ਕੰਮ ਵਗੈਰਾ, ਏਧਰ ਵਿੱਚ ਹੈ ਨਾ ਪਿੰਡ ਦੇ ਵਿਚਾਲੇ ਈ ਐ।
ਅੱਛਾ ਜੀ ਅੱਛਾ।
ਹਾਂਜੀ-ਹਾਂਜੀ।
ਤਾਂ ਕਰਕੇ ਹੈਗਾ ਏ, ਫੇਰ।
ਹਾਂਜੀ। ਹੋਰ, ਆਪਣਾ ਸੁਣਾਓ? ਕੰਮ ਕਾਰ ਚੱਲੀ ਜਾਂਦਾ ਵਧੀਆ?
ਹਾਂਜੀ ਹਾਂ, ਵਧੀਆ ਚੱਲੀ ਜਾਂਦਾ ਹੈਗਾ।
ਤੁਸੀਂ ਖੇਤੀ ਕਰਦੇ ਓ?
ਹਾਂਜੀ ਹਾਂ, ਅਸੀਂ ਖੇਤੀ ਕਰਦੇ ਆਗੇ।
ਅੱਛਾ-ਅੱਛਾ।
ਹਾਂਜੀ, ਸਾਡਾ ਘਰ ਤਾਂ ਫ਼ੇਰ ਖੇਤਾਂ ਦੇ ਵਿੱਚ ਈ ਹੈਗਾ।
ਹਾਂਜੀ।
ਤਾਂ ਕਰਕੇ ਵੀ ਫੇਰ, ਏਥੇ ਤਾਂ ਕੋਈ ਨਾਂ ਇੰਨਾ ਆਉਂਦਾ-ਜਾਂਦਾ ਕਿਸੇ ਦੇ
ਹਾਂਜੀ।
ਅਸੀਂ ਤਾਂ ਫੇਰ ਬਸ ਘਰ ਦੇ ਵਿੱਚ ਹੀ, ਘਰ ਦੇ ਮੈਂਬਰ ਹੀ ਹੁੰਨੇ ਆਂਗੇ। ਅਸੀਂ ਤਾਂ ਘਰ ਦੇ ਵਿੱਚ ਈ ਹੁੰਨੇਂ ਆਂਗੇ, ਸਾਰੇ ਘਰ ਦੇ ਮੈਂਬਰ ਹੀ।
ਘਰ ਦੇ ਵਿੱਚ ਈ ਵਰਕ ਕਰਦੀ ਆ। ਬਾਰ ਤਾਂ ਮੈਂ ਵੀ ਨੀਂ ਜਾਂਦੀ, ਹਾਂਜੀ ਬਸ ਟੀਚਿੰਗ ਦਾ ਹੋ ਜਾਂਦਾ ਐ, ਬੱਚੇਆਂ ਨੂੰ ਟਿਊਸ਼ਨ ਵਗੈਰਾ ਰੱਖ ਖਿਆ ਨੀ ਹੋਇਆ ਹੈਗਾ, ਫੇਰ ਮੈਂ, ਖੁਦ ਈ ਪੜ੍ਹਾਂਨੀ ਆਂ ਓਨਾਂ ਨੂੰ।
ਹਾਂਜੀ ਹਾਂ, ਏ ਤਾਂ ਸਾਰੇਆਂ ਨਾਲੋਂ ਵਧੀਆ ਗੱਲ ਐ, ਜੀ ਤੁਸੀਂ ਪੜਾਉਨੇਂ ਓ ਆਪਣਾ ਟਾਈਮ ਦਿੰਨੇ ਓ, ਬੱਚੇ ਨੂੰ।
ਹਾਂਜੀ ਹਾਂ।
ਤੇ ਫੇਰ ਵੀ ਸਾਡੇ ਆਲ਼ੇ-ਦੁਆਲ਼ੇ ਨਾਂ ਤਾਂ ਕੋਈ ਆਉਂਦਾ, ਨਾਂ ਕੋਈ ਜਾਂਦਾ ਕਿਸੇ ਦੇ।
ਥੋਡਾ ਮਕਾਨ ਮਤਲਬ, ਵੀ ਖੇਤਾਂ ਦੇ ਵਿੱਚ ਆ ਗਿਆ ਜੀ।
ਹਾਂਜੀ ਹਾਂ, ਕਿਉਂਕਿ ਸਾਡਾ ਮਕਾਨ ਇਕੱਲਿਆਂ ਦੇ ਈ ਐ।
ਅੱਛਾ ਜੀ ਅੱਛਾ, ਫੇਰ ਤਾਂ ਕੇੜਾ ਆਂਦਾ ਹੋਣਾ ਜੀ।
ਨਾਂਜੀ ਨਾਂ, ਕੋਈ ਬੋਰ ਹੋ ਜਾਣੇ ਆਂ ਜੀ, ਐਵੇਂ ਹੁੰਦਾ ਵੀ ਲੈ ਕਿਸੇ ਤੇ ਜਾ ਆਂਦੇ ਜੇ ਕੋਈ , ਕਿਉਂਕਿ ਬੰਦੇ ਵੀ ਦੋ ਮਿੰਟ ਦੂਸਰੇ ਦੇ ਘਰ ਜਾ ਕੇ ਚਲੋ ਆਪਾਂ ਗੱਲਾਂ ਕਰੇ ਆਉਨੇ ਆਂ ਜਾ ਆਉਨੇ ਆਂਗੇ।
ਹਾਂਜੀ।
ਥਾਂ ਬਾਦਲ
ਹਾਂ ਪਿੰਡ ਦੇ ਵਿੱਚ ਦਾ ਮੈਡਮ ਇਹ ਹੋ ਜਾਂਦਾ ਵੀ ਚਲੋ ਆਪਾਂ, ਜਾ ਵੀ ਆਨੇ ਆਂ ਇੱਕ-ਦੂਜੇ ਦੇ ਹਨਾਂ ਜਦੋਂ ਖੇਤ ਖੇਤਾਂ ਦੇ ਵਿੱਚ ਤੇ ਫ਼ੇਰ ਔਖਾ ਹੋ ਜਾਂਦੈ।
ਬੋਤ ਔਖਾ ਹੁੰਦਾ ਜੀ ਏਥੇ ਤਾਂ।
ਕੁਛ ਗਰਮੀ ਐ ਗਰਮੀ ਕਰ ਕੇ ਨੀਂ ਇੱਧਰ-ਉੱਧਰ ਜਾਇਆ ਜਾਂਦਾ।
ਹਾਂਜੀ ਹਾਂ ਜੇ ਕੋਈ ਵੀ ਹੁਣ ਕਿਤੇ ਵੀ ਜਾਣਾ, ਤਾਂ ਹਸਬੈਂਡ ਨੂੰ ਨਾਲ ਲੈ ਕੇ ਹੀ ਜਾਣਾ ਪੈਂਦਾ ਗਾ।
ਮ, ਹਾਂ, ਚਲੋ ਇਹ ਹੋ ਜਾਂਦਾ ਵੀ ਕੱਲੇ ਨਹੀਂ ਜਾ ਸਕਦੇ ਹਨਾਂ।
ਹਾਂਜੀ ਹਾਂ ਕਿਉਂਕਿ ਪਿੰਡ ਨਾਲੋਂ ਜਿਹੜਾ ਘਰ ਐ, ਬਹੁਤ ਜ਼ਿਆਦਾ ਦੂਰ ਹੈਗਾ।
ਦੂਰ ਆ ਹਾਂਜੀ।
ਤਾਂ ਕਰਕੇ ਵੀ ਪੈਦਲ, ਆਪਾਂ ਤੁਰ ਕੇ ਆ ਨੀਂ ਸਕਦੇ ਹੈਗੇ।
ਜੇ ਤਾਂ ਨੇੜੇ ਹੋਵੇ ਫੇਰ ਤਾਂ ਅਗਲਾ ਚੱਲ ਵੀ ਜਾਂਦਾ ਹੈਗਾ।
ਹਾਂਜੀ। ਹਾਂਜੀ।
ਤੇ ਚਲੋ ਪਿੰਡ ਦੇ ਵਿੱਚ ਤਾਂ ਬਹੁਤ ਵਧੀਆ ਹੁੰਦਾ ਹੈਗਾ ਕਿਉਂਕਿ ਆਪਾਂ ਇੱਕ-ਦੂਜੇ ਦੇ ਨਾਲ ਸੰਪ ਪਰਕ ਦੇ ਵਿੱਚ ਰਹਿੰਨੇ ਆਂਗੇ।
ਤਾਂ ਮੈਡਮ ਇਹ ਹੋ ਜਾਂਦਾ ਆਪਾਂ ਨੂੰ, ਚਲੋ ਆਪਾਂ ਇੱਕ-ਦੂਜੇ ਨੂੰ ਕੋਈ ਦੁੱਖ-ਸੁੱਖ ਐ। ਕੋਈ ਚੀਜ਼ ਐ, ਇੱਕ-ਦੂਜੇ ਨਾਲ ਕੋਈ ਗੱਲ ਐ, ਕੋਈ ਸ਼ੇਅਰ ਕਰ ਲੈਂਨੇ ਆਂ ਹਨਾਂ।
ਹਾਂਜੀ-ਹਾਂਜੀ ਮੈਮ ਇਹ ਤਾਂ ਸਾਰਿਆਂ ਨਾਲੋਂ ਵਧੀਆ ਗੱਲ ਹੈਗੀ।
ਫੈਮਲੀ ਦੇ ਮੈਂਬਰ ਬਾਹਰ ਗਏ ਹੋਏ ਨੇ ਕਿਤੇ, ਆਪਾਂ ਆਸ-ਪੜੋਸ ਚ' ਵੀ ਬੈਠ ਜਾਂਨੇ ਆਂ। ਹਾਂਜੀ- ਹਾਂਜੀ-
ਸਾਡੇ ਤਾਂ ਇਥੇ ਬਹੁਤ ਦਿਕਤ ਆਉਦੀ ਹੈ। ਇਸ ਚੀਜ ਦੀ-
ਹ ਦਿਕਤ ਫਿਰ ਆਉਣੀ ਹੈ। ਜੇ ਉਹੀ ਗੱਲ ਵੀ ਖੇਤਾ 'ਚ ਹੋ ਗਿਆ ਕੁਛ ਵੈਸੇ ਵੀ- ਡਰ ਦਾ ਮਾਹੌਲ ਜਾ ਰਹਿਦਾ ਬਾਹਰ ਜਾ ਕੇ ਹਾਂਜੀ
ਹਾਂਜੀ ਹਾਂ ਬਹੁਤ ਜ਼ਿਆਦਾ ਗਾਈ ਇਹ ਤਾਂ ਗੱਲ ਹੈਗੀ ਹੈ। ਪਿੰਡ ਦੀ ਲਾਈਫ ਹੈ ਜੀ ਬਹੁਤ- ਵਧੀਆ ਹੁੰਦੀ ਹੈ ਹਾਂਜੀ ਹਾਂ ਬੇਟਾ ਸੋ ਗਿਆ ਜੀ ਕਿਉਕਿ ਐਵੇ ਹੈਗਾ ਪਿੰਡ ਦੇ ਵਿਚ ਦੁਖ ਸੁਖ ਦਾ- ਆਪਾ ਨੂੰ ਬਹੁਤ ਜਲਦੀ ਪਤਾ ਚਲ ਜਾਦਾ ਹੈਗਾ।
ਹਾਂ ਮੈਡਮ ਇਨਾ ਸ਼ਹਿਰ 'ਚ ਨੀ ਹੈਗਾ ਸ਼ਹਿਰ ਦੇ ਵਿਚੋ ਦੇਖੋ-
ਹਾਂਜੀ-
ਹਾਂਜੀ ਸ਼ਹਿਰ ਦੇ ਵਿਚ ਨੀ ਮਤਲਬ ਜੇ ਸ਼ਹਿਰ 'ਚ ਉਹੀ ਗੱਲ ਹੈ। ਦੁਖ ਸੁਖ ਹੈ। ਕੋਈ ਇਕ ਦੂਜੇ ਨੂੰ ਪੁੱਛਦਾ ਵੀ ਨੀ ਹਨਾ-
ਨਹੀਂ ਮੈਮ ਇਥੇ ਤਾਂ ਕੋਈ ਨੀ ਪੁੱਛਦਾ ਹਾਂਜੀ- ਹਾਂਜੀ-
ਟਾਈਮ ਨੀ ਦੇ ਪਾਦੇ ਇਕ ਦੂਜੇ ਨੂੰ-
ਇਹ ਤਾਂ ਗੱਲ ਸਹੀ ਹੈ ਜੀ
ਹਾਂਜੀ-
ਕਿਉਕਿ ਵੀ ਹੁਣ ਉਰੇ ਵੀ ਸਾਡੇ ਬਹੁਤ ਦਿਕਤ ਆਉਦੀ ਹੈਗੀ ਇਹਦੇ ਵਿਚ- ਵੀ ਲਓ ਜੀ ਕੋਈ ਸਾਨੂੰ ਕਾਲ ਕਰਕੇ ਦਸਦਾ ਤਾਂ ਸਾਨੂੰ ਗੱਲ ਪਤਾ ਚਲਦੀ ਹੈਗੀ।
ਇਹ ਤਾਂ ਹੈਗਾ ਹੀ ਹੈ ਜੀ ਖੇਤਾ ਦੇ ਵਿਚ ਤਾਂ ਫੇਰ ਇਹੀ ਦਿਕਤ ਆਉਦੀ ਹੈ ਨਾ ਚਲੋ ਇਹ ਵੀ ਆ ਮਾਹੌਲ- ਵੀ ਵਧੀਆ ਰਹਿਦਾ ਆਪਣਾ ਖੁਲੀ ਹਵਾ ਆਪਾਂ ਨੂੰ ਹਨਾ।
ਇਹ ਤਾਂ ਬਹੁਤ ਵਧੀਆ ਜੀ ਪਰ ਇਹ ਹੈ ਵੀ ਅਜ- ਕਲ ਦਾ- ਟਾਈਮ ਦੇਖ ਕੇ ਡਰ ਵੀ ਬਹੁਤ ਲਗਦਾ ਠੀਕ ਵੀ ਬਹੁਤ-
ਠੀਕ ਵੀ ਬਹੁਤ ਹੈ। ਬਸ ਉਹੀ ਗੱਲ ਹੈ। ਵੀ ਚਲੋ ਜੇ ਆਪਾ ਕਹਿ ਦਿੰਨੇ ਵੀ ਸੁਖ ਹੈ। ਤਾਂ ਦੁਖ ਵੀ ਹੈ। ਹਨਾ ਜੇ ਦੁਖ- ਤਾਂ ਸੁਖ ਵੀ ਹੈ। ਹਾਂਜੀ! ਹੂੰ -
ਕਿਉਕਿ ਇਥੇ ਇਕਲਾ ਬੰਦਾ ਜਿਹੜਾ ਉਹ ਘਰੇ ਨਹੀ ਰਹਿ ਸਕਦਾ ਹੈਗਾ।
ਹਾਂਜੀ-
ਮੈਨੂੰ ਤਾਂ ਡਰ ਵੀ ਬਹੁਤ ਲਗਦਾ ਕਲੀ ਨੂੰ-
ਤੁਸੀ ਇਕਲੇ ਰਿਹਾ ਨਾ ਕਰੋ ਇਕ ਦੂ ਇਕ ਮਤਲਬ ਜਾਂ ਮੰਮੀ ਨੂੰ ਜਾਂ ਹਸਬੈਡ ਨੂੰ ਕਹਿ ਕਰੋ ਨਾ ਵੀ ਮੈਨੂੰ ਘਰ ਡਰ ਲਗਦਾ ਇਕਲੀ ਨੂੰ।
ਕਈ ਵਾਰ ਕੋਈ ਨਾ ਐਮਰਜੈਂਸੀ ਹੋ ਜਾਦੀ ਇਹਨਾ ਨੂੰ ਜਾਣਾ ਪੈਦਾ ਵੀ ਕਿਸੇ ਡੈਥ ਵਗੈਰਾ ਤੇ- ਤਾਂ ਫੇਰ ਇਹਨਾਂ ਨੂੰ ਸਾਰਿਆਂ ਨੂੰ ਹੀ ਜਾਣਾ ਆਉਂਦਾ ਪੈਂਦਾ ਮੇਰੇ ਡੈਡੀ ਨੂੰ ਗੱਡੀ ਨੀ ਆਉਦੀ ਨਾ
ਅਛਾ ਜੀ ਤੇ ਤੁਸੀ ਐ ਨਾ ਆਪਣਾ ਲੋਕ ਕਰਕੇ ਬੈਠ ਜਾ ਕਰੋ ਅੰਦਰ ਮੈਡਮ-
ਮੈਮ ਫੇਰ ਵੀ ਮੈਨੂੰ ਤਾਂ ਬਹੁਤ ਡਰ ਲਗਦਾ-
ਡਰ ਤਾਂ ਚਲੋ ਪਤਾ ਕੀ ਹੈ ਇਕ ਆਪਣੇ ਮਨ ਦਾ ਡਰ ਹੈ। ਹੋਰ ਕੋਈ ਡਰ ਨਹੀ-
ਹਾਂਜੀ! ਹਾਂ! ਇਹ ਗੱਲ ਤਾਂ ਹੈਗੀ ਹੈ ਜੀ।
ਮਨ ਦਾ ਡਰ ਹੈ। ਮੈ ਪਹਿਲਾ ਬਹੁਤ ਡਰਦੀ ਹੁੰਦੀ ਸੀ ਮੈਮ ਤੇ ਕਿਉਂ ਕਿਸੇ ਟਾਈਮ-
ਹਾਂਜੀ-
ਤੇ ਬੱਚੇ ਉਦੋ ਮੇਰੇ ਛੋਟੇ ਸੀ ਪਰ ਹੁਣ ਨੀ ਹੁਣ ਮੈਨੂੰ ਨੀ ਡਰ ਲਗਦਾ-
ਨਹੀ ਵਧੀਆ ਗੱਲ ਹੈ। ਮੈਮ-
ਹਾਂਜੀ! ਹੁਣ ਮੈ ਆਪਣੇ ਆਪ ਨੂੰ ਬਹੁਤ ਸਟਰੋਗ ਕਰ ਲਿਆ ਬਹੁਤ ਜਿਆਦਾ-
ਬਹੁਤ ਵਧੀਆ ਮੈਮ-
ਹਾਂਜੀ-
ਫੇਰ ਸ਼ਾਮ ਨੂੰ ਮੈ ਆਪਣੇ ਬੇਟੇ ਨੂੰ ਬਾਹਰ ਬਹਿ ਕੇ ਰੋਟੀ ਖਵਾਉਣੀ ਹਾਂ। ਜਦੋ ਹਨੇਰਾ ਹੋ ਜਾਦਾ ਹੈ। ਮੈਨੂੰ ਬਹੁਤ ਡਰ ਲਗਦਾ ਹੈ।
ਨਹੀ ਐਵੇ ਨਾ ਡਰਿਆ ਕਰੋ ਤੁਸੀ-
ਕਿਉਕਿ ਸਾਰੇ ਫੈਮਿਲੀ ਮੈਬਰ ਅੰਦਰ ਹੁੰਦੇ ਨੇਗੇ-
ਹਾਂਜੀ-
ਉਹ ਆਪਣਾ ਖਾਣਾ ਖਾ ਰਹੇ ਹੁੰਦੇ ਨੇ ਗੇ।
ਜੀ।
ਜੇ ਤਾਂ ਮੈਂ ਬੱਚੇ ਨੂੰ ਅੰਦਰ ਲੈ ਕੇ ਆਉਂਦੀ ਤਾਂ ਉਹ ਅੰਦਰ ਬਹਿ ਕੇ ਖਾਣਾ ਨਹੀ ਖਾਂਦਾ ਹੈਗਾ ਸ਼ਰਾਰਤ ਕਰਦਾ।
ਸ਼ਰਾਰਤ ਕਰਦਾ
ਹਾਂਜੀ!
ਵੀ ਚਲੋ ਐਵੇਂ ਹੈਗਾ ਵੀ ਆਪਣਾ ਜਦੋਂ ਪਿੰਡ ਦੇ ਵਿੱਚ ਘਰ ਹੁੰਦਾ ਹੈਗਾ ਤਾਂ ਆਪਾਂ ਨੂੰ ਉੱਥੇ ਜੇਰੀ ਚੀਜ਼ਾਂ ਡਰ ਨੀ ਲੱਗਦੀਆਂ।
ਹਾਂ! ਪਤਾ ਨੀ ਮੈਨੂੰ ਤਾਂ ਹੀ ਹੁਣ ਆਪਣੇ ਆਪ ਨੂੰ ਕੋਈ ਇੰਨਾ ਡਰ ਜਾ ਨਹੀਂ ਲੱਗਦਾ ਹੈਗਾ ਕਿ ਆਸ ਪੜੋਸ 'ਚ ਹੈਗੇ ਨੇ ਮਤਲਬ
ਹਾਂਜੀ! ਹਾਂ! ਕਿਉਂਕਿ ਪਿੰਡ ਦੇ ਵਿੱਚ ਆਪਣੇ ਫਿਰਦੇ ਰਹਿੰਦੇ ਨੇ ਗੇ ਆਲੇੇ ਦੁਆਲੇੇ ਗੁਆਂਢੀ
ਹਾਂਜੀ।
ਹਾਂਜੀ ਮੈਮ ਇਹ ਤਾਂ ਹੈ ਜੀ।
ਹਾਂ! ਫਰਕ ਤਾਂ ਬਹੁਤ ਪੈਂਦਾ ਹੈ ਜੀ।
ਹਾਂਜੀ! ਹਾਂ! ਬਹੁਤ ਜੀ।
ਹਾਂਜੀ-ਹਾਂਜੀ।
ਇਹ ਗੱਲ ਤਾਂ ਹੈਗੀ ਐ ਮੈਮ
ਹੋਰ ਸੁਣਾਓ? ਫੈਮਲੀ ਮੈਂਬਰ ਬਾਕੀ
ਹੋਰ ਸਾਰੇ ਫੈਮਿਲੀ ਮੈਂਬਰ ਵਧੀਆ ਨੇ ਮੈਮ
ਹਾਂਜੀ,
ਹਾਂਜੀ,
ਹੋਰ ਤੁਸੀਂ ਦੱਸੋ ਸਾਰੇ ਠੀਕ ਠਾਕ ਵਧੀਆ ਮੈਮ? ਤੁਸੀਂ ਦੱਸੋ ਮੈਮ ਸਾਰੇ ਬਹੁਤ
ਹਾਂਜੀ ਅਸੀਂ ਬਹੁਤ ਵਧੀਆ, ਬਸ ਹੁਣੀ ਖਾਣਾ ਖਾ ਕੇ ਹਟੇ ਸੀਗੇ ਸੁਬਹ ਅਸੀਂ ਖਾਂਦੇ ਨੀ ਨਾ।
ਹਾਂ-ਹਾਂ,
ਹਾਂਜੀ ਬਸ ਹੁਣ ਖਾਣਾ ਖਾ ਕੇ ਹਟੇ ਸੀਗੇ, ਮੈਂ ਕਿਹਾ ਚਲੋ ਹਾਂਜੀ ਮੈਂ ਥੋੜ੍ਹਾ ਟਾਈਮ ਚਲੋ ਸਟੀਚਿੰਗ ਕਰ ਲੈਂਨੀ ਆਂ।
ਹਾਂਜੀ ਹਾਂ।
ਕੁੱਛ ਤਾਂ ਗਰਮੀ ਬਹੁਤ ਜਿਆਦਾ ਹੁੰਦੀ ਐ।
ਹਾਂਜੀ ਮੈਮ ਬਹੁਤ ਜ਼ਿਆਦਾ ਏ।
ਦੁਪਹਿਰ ਟਾਈਮ ਤਾਂ ਪਤਾ ਨੀ ਕਿਉਂ ਇੰਨੀ ਅੱਗ ਪੈਂਦੀ ਐ ਨਾ।
ਹਾਂਜੀ ਹਾਂ, ਬਹੁਤ। ਤੋਂ ਵੱਧ ਰੀ ਐ ਹੁਣ ਤਾਂ ਮੈਮ ਹਾਂਜੀ।
ਚਲੋ, ਮੈਮ
ਠੀ, ਹਾਂਜੀ ਹਾਂ ਮੈਮ ਠੀਕ ਐ ਜੀ ਠੀਕ ਐ ਓਕੇ ਜੀ।